ਜੀ ਜੀ
ਸਾ ਸਰੀ ਕਾਲ ਜੀ, ਕਿਵੇਂ ਓਂ?
ਤੁਸੀ ਸੁਣਾਓ?
ਤਾਂਉ।
ਬਸ ਜੀ ਠੀਕ-ਠਾਕ ਆਂ। ਹਾਂਜੀ ਹਾਂਜੀ, ਆ ਰੀ ਆ ਰੀ ਆ ਰੀ ਐ? ਹਾਂਜੀ ਹਾਂਜੀ, ਆ ਰੀ ਆ ਰੀ ਐ। ਹੋਰ ਤੁਸੀਂ ਸੁਣਾਓ ਕੀ ਕਰ ਰਏ ਸੀ?
ਬਸ ਬੱਚੇ ਆਏ ਸੀ ਸਕੂਲੋਂ ਹੁਣੇ ਬੱਚਿਆਂ ਨੂੰ ਰੋਟੀ ਪਾ ਕੇ ਦਿੱਤੀ ਏ, ਹੁਣ ਅਸੀਂ ਖਾਵਾਂਗੇ।
ਕੀ ਬਨਾਇਆ ਅੱਜ?
ਅੱਜ ਅਸੀਂ ਬਨਾਏ ਨੇ ਕੜੀ-ਚਾਵਲ।
ਆਹਾ ਕਿਆ ਬਾਤ ਹ ਹ ਹਹ ਮੈਂ ਰਾਅਮਾਂ-ਚਾਵਲ ਬਨਾਏ ਨੇ ਅੱਜ ਬੱਚਾ ਹਾਂਜੀ-ਹਾਂਜੀ, ਓ ਤਾਂ ਸਾਨੂੰ ਪਤਾ ਕੜੀ-ਚਾਵਲ, ਰਾਜਮਾਂ- ਚਾਵਲ, ਛੋਲੇ-ਚਾਵਲ ਐ ਸਭ ਦੇ ਫੇਵਰੇਟ ਹੁੰਦੇ ਨੇ।
ਹਾਂਜੀ-ਹਾਂਜੀ, ਹੋਰ ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਮੈਂ ਵੀ ਬਸ ਮਸਾਂ ਹੁਣ ਰੋਟੀ ਕਿਚਨ 'ਚ ਬਣਾ ਕੇ ਫਰੀ ਹੋ ਕੇ ਬਾਰ ਆਈ ਆਂ, ਤਾਂ ਮੈਂ ਕਿਹਾ ਚਲੋ ਕੋਲ ਕਰਨੇ ਆਂ ਹੁਣੇ ਤੇ ਓਈ ਓ ਗਿਐ।
ਜੀ ਹੁਣੇ ਦੁਕਾਨ ਤੇ ਬੈਠੀ ਹੋਈ ਸੀ ਆਪਣੀ ਰੋਟੀ-ਸਬਜ਼ੀ ਐ ਕੜੀ-ਚਾਵਲ ਬਨਾ ਕੇ ਚਲੀ ਗਈ ਸੀ।
ਅੱਛਾ ਤੁਆਡੇ ਤੁਸੀਂ ਕੰਮ ਕਰਦੇ ਓ ਕੋਈ?
ਨਈਂ-ਨਈਂ ਮੇਰੇ ਹਸਬੈਂਡ ਦੀ ਸੌਪ ਏ ਟਾਇਰ ਵਗੈਰਾ ਦੀ
ਅੱਛਾ-ਅੱਛਾ-ਅੱਛਾ, ਠੀ-ਠੀਕ-ਠੀਕ
ਦੁਕਾਨ ਤੇ ਜਾ ਕੇ ਬੈਨਾ ਹੁੰਦੈ ਥੋੜ੍ਹੀ ਦੇਰ ਓਨਾਂ ਨੂੰ ਕੋਈ ਕੰਮ ਹੁੰਦਾ ਐ ਨਾ ਜਿਵੇਂ ਵੈਲਡਿੰਗ ਦਾ ਵੀ
ਹਾਂਜੀ-ਹਾਂਜੀ-ਹਾਂਜੀ, ਓ ਤੇ ਹੈ ਹੀ ਐ ਫਿਰ
ਥੋੜ੍ਹੀ ਦੇਰ ਬੈਨਾ ਹੁੰਦੈ ਹੁਨ ਰੋਟੀ-ਸਬਜੀ ਬਨਾ ਕੇ ਗਈ ਸੀ, ਹੁਨ ਆਈ ਆਂ ਹੁਨ ਬੱਚਿਆਂ ਨੂੰ ਪਾ ਕੇ ਦਿੱਤੀ ਏ ਹੁਨ ਥੋੜ੍ਹੀ ਦੇਰ ਰੈਸ ਟ ਕਰਨਗੇ ਬੱਚੇ।
ਹਾਂ ਓਦੇ ਬਾ ਫੇਰ ਬੱਚੇ ਹਾਂ, ਫੇਰ ਟਿਊਸ਼ਨ ਚਲੇ ਜਾਨੈ ਬੱਚਿਆਂ ਨੇ ਬਸ ਏ ਈ ਓ ਕੁਛ, ਸਾਡੇ ਤਾਂ ਹਲੇੇ ਜੰਮੂ 'ਚ ਸਕੂਲ ਹੀ ਨੀ ਖੁੱਲੇ ਨਾ ਬਿਲਕੁਲ ਵੀ। ਈ ਸਕੂਲ ਖੁੱਲ੍ਹ ਵੈਸੇ ਟਿਊਸ਼ਨ ਜਾਂਦੇ ਨੇਂ ਤੀਨ ਵਜੇ ਨਾਲ ਸਾਢੇ ਤੀਨ ਤੀਨ ਵਜੇ ਟਿਊਸ਼ਨ ਜਾਂਦੇ ਨੇ, ਫਿਰ ਛੇ ਵਜੇ ਆਂਦੇ ਨੇ।
ਹਾਂਜੀ, ਬਸ ਸਾਡੀਆਂ ਵੀ ਸਾਡੇ ਵੀ ਏਥੇ ਜੂਨ ਨੂੰ ਪੈਂਦੀਆਂ ਨੇ ਛੁੱਟੀਆਂ। ਆਪਾਂ ਵੀ ਘੁੰਮਨ-ਫਿਰਨ ਗਏ ਸੀ ਜੂਨ ਈ 'ਚ ਆਪਾਂ ਅਸੀਂ ਗਏ ਸੀਗੇ ਵੈਸ਼ਨੋ ਦਰਬਾਰ ਗਏ ਸੀ ਪੈਲੇ ਚਾਰ ਦਿਨ ਓਥੇ ਲਾ ਕੇ ਆਏ ਬੜਾ ਮਜ਼ਾ ਆਇਆ ਸੀ ਓਥੇ ਸਾਨੂੰ ਤੇ ਫਿਰ ਹਾਂਜੀ ਚਾਰ-ਪੰਜ ਚਾਰ-ਪੰਜ ਦਿਨ ਆਪਾਂ ਉੱਥੇ ਲਾ ਕੇ ਆਏ, ਫੇਰ ਕਰ ਆਏ ਫਿਰ ਚਾਰ-ਪੰਜ ਦਿਨ ਫਿਰ ਰੈਸਟ ਕੀਤਾ। ਬਲਕਿ ਅਸੀਂ ਅੱਗੇ ਵੀ ਜਾਨਾ ਸੀਗਾ ਸ਼੍ਰੀ ਨਗਰ ਘੁੰਮਣ ਫਿਰ ਬਸ ਬਚ
ਹਾਂ ਜਾਨਾ ਸੀ ਨਾ ਬੜੀ ਅੱਛੀ ਜਗ੍ਹਾ ਐ, ਕੁੰਮ ਕੇ ਆਨਾ ਸੀ, ਕੁੰਮ ਕੇ ਆਨਾ ਸੀ, ਬੜੀ ਅੱਛੀ ਜਗਾ ਹੈਗੀ ਏ।
ਬਸ ਬੱਚਿਆਂ ਦਾ ਹਿੰਮਤ ਈ ਨੀ ਹੋਈ ਚੜ੍ਹਾਈ ਚੜ ਕੇ ਉਤਰੇ ਨੇ ਨਾ ਤੇ ਹਿੰਮਤ ਹੀ ਨੀ ਹੋਈ ਜਾਣ ਦੀ ਬਸ
ਹਾਂ ਹਾਂ ਕਦੀ-ਕਦੀ ਜਾਓ ਨਾ ਵੇਖ ਥਕਾਵਟ ਚ ਕਦੀ-ਕਦੀ ਜਾਓ ਤਾਂ ਥਕਾਵਟ ਜ਼ਿਆਦਾ ਹੁੰਦੀ ਏ।
ਹਾਂਜੀ-ਹਾਂਜੀ ਬਸ ਫਿਰ ਨਾਂ
ਕੀ ਆਉਂਦੇ ਆ ਉਹਨਾਂ ਨੂੰ ਵੈਸੇ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ।
ਹਾਂਜੀ-ਹਾਂਜੀ ਬਸ ਫਿਰ ਹਫ਼ਤਾ ਕੁ ਆਪਾਂ ਘਰ ਰੁਕੇ, ਫਿਰ ਆਪਾਂ ਚਲੇ ਗਏ ਰਾਜਸ ਖਾਨ ਖਾਟੂ ਸ਼ਾਮ
ਅੱਛਾ ਖਾ ਖਾਟੂ ਸ਼ਾਮ ਨੂੰ ਅੱਛਾ ਖਾਟੂ ਸ਼ਾਮ ਨੂੰ ਮੰਨਦੇ ਹੋ ਤੁਸੀਂ।
ਹਾਂਜੀ ਬਹੁਤ ਮਾਨਤਾ ਹੈਗੀ ਆ ਨਾਂ ਉਹਨਾਂ ਦੀ ਵੀ, ਤੇ ਆਪਾਂ ਕਿਹਾ ਚਲੋ ਉੱਧਰ ਵੀ ਘੁੰਮ ਆਂਦੇ ਹਾਂ।
ਅਤੇ ਇਹਨਾਂ ਦੀ ਸਟੋਰੀ ਕੀ ਹੈ ਖਾਟੂ ਸ਼ਾਮ ਦੀ।
ਖਾਟੂ ਸ਼ਾਮ ਜੀ ਦੀ ਸਟੋਰੀ ਇਹੀ ਹੈਗੀ ਏ ਕੀ ਇਹ ਬਾਰ ਇਹਨਾਂ ਦਾ ਅਸਲੀ ਨਾਮ ਸੀਗਾ ਬਾਰਬਰਿਕ ਸੀਗਾ ਇਹਨਾਂ ਦਾ ਅਸਲੀ ਨਾਮ। ਤੇ ਇਹ ਨਾਂ ਮੈਨੂੰ ਇਹਨਾਂ ਤੇ ਨੀ ਨੌਲੇਜ ਹੈਗੀ ਇਹਨਾਂ ਦੀ ਬਸ ਇੰਨਾ ਪਤਾ ਸੀਗਾ ਇਹਨਾਂ ਨੇ ਸ਼ੀਸ਼ ਦਾ ਦਾਨ ਦਿੱਤਾ ਸੀਗਾ ਸ਼੍ਰੀ ਕ੍ਰਿਸ਼ਨ ਜੀ ਨੂੰ, ਅਯੋਧਿਆ ਮਹਾਂਭਾਰਤ ਹੋਈ ਸੀਗੀ ਨਾਂ ਤੇ ਫਿਰ ਇਹਨਾਂ ਨੇਂ ਸ਼ੀਸ਼ ਦਾ ਦਾਨ ਦਿੱਤਾ ਸੀ ਜਦੋਂ ਉਹ ਕਹਿੰਦੇ ਬਈ ਸ੍ਰੀ ਕ੍ਰਿਸ਼ਨ ਜੀ ਨਾਂ ਕਿਸੇ ਸਾਧੂ ਦੇ ਵਿੱਚ ਆਏ ਸੀ।
ਅੱਛਾ-ਅੱਛਾ ਜੀ
ਤੂੰ ਮੈਨੂੰ ਮੈਂ ਤੇਰੇ ਕੋਲ ਕੁਛ ਮੰਗਾਂਗਾ ਤੂੰ ਦੇਂਗਾ ਮੈਂਨੂੰ, ਉਹ ਕਹਿੰਦਾ ਹਾਂ ਬੋਲੋ ਮੈਂ ਦਾਗਾਂ, ਉਹ ਕਹਿੰਦੇ ਸ਼ੀਸ਼ ਦਾ ਦਾਨ ਦਊ ਮੈਨੂੰ। ਤੇ ਬਾਰਬਰੀਕ ਸੋਚਣ ਲੱਗ ਕੋਈ ਛੋਟਾ-ਮੋਟਾ ਉਹ ਸਾਧੂ ਨੀਂ ਹੈਗਾ, ਇਹ ਕੋਈ ਵੱਡਾ ਹੀ ਕੋਈ ਆ ਜਿਹੜਾ ਮੇਰਾ ਸ਼ੀਸ਼ ਦਾ ਦਾਨ ਮੰਗ ਰਿਹਾ, ਤੇ ਨਾਂ ਉਹਨਾਂ ਨੇਂ ਨਾਂ ਆਪਣੇ ਰੂਪ ਵਿੱਚ ਆਏ ਅਤੇ ਇਹਨਾਂ ਨੇ ਫਿਰ ਸ਼ੀਸ਼ ਦਾ ਦਾਨ ਦੇ ਦਿੱਤਾ ਉਹਨਾਂ ਨੂੰ, ਫਿਰ ਉਹਨਾਂ ਨੇ ਇਹਨਾਂ ਦਾ ਸ਼ੀਸ਼ ਮਹਾਭਾਰਤ ਤੇ ਉੱਥੇ ਰੱਖਿਆਂ ਉਹਨਾਂ ਨੇ ਸ ਸਾਰਾ ਮਹਾਂਭਾਰਤ ਦੇਖਿਆਂ, ਤੇ ਫਿਰ ਇਹਨਾਂ ਦੀ ਕੋਈ ਪਾਂਡਵਾਂ ਵਗੈਰਾ ਦੀ ਲੜਾਈ ਵਗੈਰਾ ਹੋਈ, ਤੇ ਉਹਨਾਂ ਨੇਂ ਕਿਹਾ ਇਹ ਜਿੱਤੇ ਨੇਂ ਇਹ ਜਿੱਤੇ ਨੇਂ। ਖਹਿਰੇ ਬਈ ਕਿਸੇ ਨੂੰ ਮੈਂ ਬਿਠਾਇਆ ਸੀਗਾ ਐ ਯੁੱਧ ਵੇਖਣ ਵਾਸਤੇ, ਉਹ ਜੋ ਦੱਸਣਗੇ ਉਹੀ ਹੀ ਹੋਏਗਾ। ਤੇ ਉਹਨਾਂ ਦੇ ਮਾਂ ਨੇ ਕਿਹਾ ਸੀਗਾ ਨਾ ਬਈ ਤੂੰ ਜਿਹੜਾ ਹਾਰੇਗਾ ਨਾਂ ਉਹਦਾ ਤੂੰ ਸਹਾਰਾ ਹੋਏਗਾ। ਐਵੇਂ ਕੁਛ ਹੈਗਾ ਸੀ।
ਅੱਛਾ-ਅੱਛਾ।
ਤੇ ਫੇਰ ਉਹ ਕਹਿੰਦੇ ਬਈ ਮੈਂ ਇਹਨਾਂ ਦਾ ਸਾਥ ਦੇਵਾਂ ਇਹ ਹਾਰਨਗੇ ਤੇ ਮੈਂ ਇਹਨਾਂ ਦਾ ਸਾਥ ਦਵਾਂਗਾ, ਜੇ ਇਹ ਦਾ ਸਾਥ ਦੇਵਾਂਗਾ ਤੇ ਇਹ ਹਾਰ ਜਾਣਗੇ। ਤੇ ਬਸ ਐਵੇਂ ਹੀ ਕੋਈ ਸਟੋਰੀ ਹੈਗੀ ਹੈ, ਤੇ ਇਹਨਾਂ ਦੀ ਮਾਂ ਨੇ ਵਰਦਾਨ ਦਿੱਤਾ ਸੀ ਬਈ ਜੋ ਵੀ ਹਾਰੇਗਾ ਉਹਦਾ ਸਹਾਰਾ ਬਣੇਗਾ। ਤੇ ਇਹਨੂੰ-ਇਹਨੂੰ ਤਦ ਕਹਿੰਦੇ ਨੇ ਹਾਰੇ ਕਾ ਸਹਾਰਾ ਖਾਟੂ ਸ਼ਾਮ ਹਮਾਰਾ। ਤੇ ਆਪਾਂ ਵੀ ਸੁਣਿਆ ਸੀਗਾ ਇਹ ਬਾਰੇ ਬਹੁਤ ਫੇਰ ਆਪਾਂ ਵੀ ਘੁੰਮ ਕੇ ਆਏ ਮੈਂ ਵੀ ਚਾਰ ਪੰਜ ਵਾਰੀ ਚਲੇ ਗਈ ਆ।
ਜ ਰਾਜਸਥਾਨ ਚ ਸਿਟੀ ਚ ਮੇਨ ਸਿਟੀ ਚ।
ਰਿੰਗਸ ਚ ਪੈਂਦਾ ਵੇ ਰਿੰਗਸ ਚ ਮੈਨੂੰ ਇਨੀ ਨੌਲੇਜ ਤੇ ਨੀ ਪਤਾ ਬਈ ਰਿੰਗਾਸ ਫੇਰ ਅੱਗੇ ਸਾਲਾਸਰਾ ਬਾਲਾ ਜੀ ਹੈਗਾ। ਘੁੰਮਣ ਦਾ ਬਸ ਮੈਂ ਮੇਨ ਮੇਨ ਜਗ੍ਹਾ ਤੇ ਘੁੰਮੀ ਆ ਇਨਾ ਮੈਨੂੰ ਰਾਜਸਥਾਨ ਬਾਰੇ ਪਤਾ ਨੀ ਹੈਗਾ। ਹਾਂਜੀ ਫੇਰ ਬਸ ਓਧਰ ਦੋ ਓ ਤਿੰਨ ਦਿਨ ਲੱਗੇ ਫਿਰ ਇੱਕ ਦੋ ਦਿਨ ਹੋਰ ਰੈਸਟ ਇੱਕ ਦਿਨ ਮਸ ਰੈਸਟ ਕੀਤੀ ਐ। ਫੇਰ ਅਗਲੇ ਦਿਨ ਪੇਕੇ ਚਲੇ ਗਏ ਪੰਜ-ਛੇ ਦਿਨ ਲਾਣ। ਫਿਰ ਸਤਾਈ, ਅਠਾਈ ਤਰੀਕ ਨੂੰ ਵਾਪਸ ਆ ਗਏ, ਇੱਕ ਤਰੀਕ ਬੱਚਿਆਂ ਦੇ ਸਕੂਲ ਓਪਨ ਹੋਣੇ ਸੀ।
ਹਾਂ ਉਧਰ ਸਕੂਲ ਲੱਗ ਜਾਣੇ ਸੀਗੇ ਜੁਲਾਈ ਚ।
ਫਿਰ ਮੈਂ ਕਿਹਾ ਚਲੋ ਹੁਣ ਬੱਚਿਆਂ ਇੱਕ ਦੋ ਦਿਨ ਬੱਚੇ ਤਿਆਰੀ ਕਰਨਗੇ। ਤੇ ਬਸ ਫੇਰ ਓ ਸਕੂਲ ਖੁੱਲ ਜਾਣੀ ਫਿਰ ਖੁੱਲੀ ਗਏ ਸੀ ਵੈਸੇ ਤਾਂ ਨਾ ਅੱਗੇ ਪੋਸਟਪੋਨ ਹੋ ਜਾਂਦੀ ਐ ਡੇਟ
ਹਾਂ ਕਈ ਵਾਰ ਰਮੀਆਂ ਕਰਕੇ ਛੁੱਟੀਆਂ ਵ ਹਾਂ ਛੁੱਟੀਆਂ ਵਧ ਜਾਂਦੀਐ।
ਹਾਂਜੀ-ਹਾਂਜੀ ਤੇ ਇਸ ਵਾਰੀ ਇਨਾਂ ਨੇ ਨਾ ਕੋਈ ਨੀ ਵਧਾਈਆਂ ਛੁੱਟੀਆਂ ਪੂਰਾ ਇਨਾਂ ਨੇ ਇੱਕ ਤਰੀਕ ਈ ਸਕੂਲ ਖੋਲਿਆ। ਔਰ ਮੇਰੇ ਖਿਆਲ ਤੋਂ ਤੇ ਠੀਕ ਹੀ ਹੈਗਾ ਜਿਹੜਾ ਖੋਲ ਤਾਂ ਵੀ ਬੱਚਾ ਦੀ ਨਾ ਪੜ੍ਹਾਈ ਬੜੀ ਲੋਸ ਚੱਲਦੀ ਪਈ ਐ।
ਬੱਚੇ ਘਰ ਬੈਠ-ਬੈਠ ਕੇ ਬੋਰ ਵੀ ਹੋ ਜਾਂਦੇ ਨੇ। ਥੋੜ੍ਹੀ ਪਰੇਸ਼ਾਨੀ ਦਿੱਕਤ ਵੀ ਆਂਦੀ ਐ ਬੜੀ ਜਾਦਾ ਬੋਤ ਜਾਦਾ ਬੱਚੇ ਤਾਂ ਸਈ ਰੈਂਦੇ ਸਕੂਲ ਛੁੱਟੀਆਂ ਘੱਟ ਜਿੰਨੀਆਂ ਘੱਟ ਪਏ ਉਨੀ ਅੱਛੀਆ ਹੁੰਦੀ ਬੱਚੇ ਵੈਸੇ ਤੇ
ਹਾਂਜੀ ਔਰ ਨਾ ਬੱਚੇ ਨਾ ਅੱਜ ਕੱਲ੍ਹ ਨਾ ਟੀ ਵੀ ਮੋਬਾਇਲਾਂ 'ਚ ਵੜੇ ਬੜਾ ਬੜਨ ਲੱਗ ਗਏ ਨੇ ਪੈਲਾਂ ਟਾਈਮ ਹੁੰਦਾ ਸੀਗਾ ਨਾ ਓ ਕੋਈ ਨਾ ਇਨਵੇਟਰ ਹੁੰਦਾ ਸੀ ਨਾ ਕੋਈ ਐਲ ਈ ਡੀ ਹੁੰਦੀ ਸੀ ਕੀਪੈਡ ਵਾਲੇ
ਪੈਲੇ ਦਾ ਜੋ ਪੈਲਾ ਟੈਮ ਸੀ ਨਾ ਓ ਬੋਤ ਅੱਛਾ ਐ ਓ ਬੋਤ ਅੱਛਾ ਟੈਮ ਸੀ ਪੈਲਾਂ ਵਾਲਾ ਜੋ ਟੈਮ ਸੀ ਨਾ ਬੋਤ ਅੱਛਾ ਟੈਮ ਸੀ ਸਾਡੇ ਟੈਮ ਦੇ ਵਿੱਚ ਨਾ ਮੋਬਾਈਲ ਵਗੈਰਾ ਹੁੰਦੇ ਸੀ। ਨਾ ਕੁਛ ਨੀ ਅਸੀਂ ਖੇਲਣਾ ਕੁਦਣਾ ਸਭ ਕੁਛ ਕਰਨਾ ਇਨਜੋਅ ਵਗੈਰਾ ਅੱਜ ਕੱਲ ਦੇ ਬੱਚੇ ਫੋਨ ਦੇ ਵਿੱਚੋਂ ਨਿਕਲਦੇ ਈ ਨੀ ਬਿਲਕੁਲ ਵੀ ਨੀ ਨਿਕਲਦੇ
ਸਾਡੇ ਵੀ ਇੱਥੇ ਈ ਓ ਅਸੀਂ ਆਪਣੇ ਖੁਦ ਬੱਚਿਆਂ ਨੂੰ ਦੱਸਦੇ ਹਾਂ ਮੈਂ ਕਿਆ ਅਸੀਂ ਆਪਣੀ ਲਾਈਫ ਦੇ ਵਿੱਚ ਤੇ ਬੋਤ ਇੰਜੋਏ ਕੀਤਾ ਦਾ ਬੋਤ ਖੇਲੇ ਦੇ ਆਂ। ਗਿੱਟੇ ਖੇਲਣੇ ਖੋ-ਖੋ ਖੇਲਣਾ ਬ ਹਾਂ।
ਅੱਜ ਕੱਲ ਐਸਾ ਕੁੱਝ ਹੈ ਈ ਨੀ ਅੱਜ ਕੱਲ ਲਾਈਟ ਚਲੀ ਜਾਏ ਨਾ ਲਾਈਟ ਚਲੀ ਜਾਏ ਨਾ ਬੱਚਿਆਂ ਦੇ ਸਾਹ ਈ ਸੁੱਕ ਜਾਂਦੇ ਹਾਏ ਮੰਮੀ ਲਾਈਟ ਚਲੀ ਗਈ ਹੈ ਕਦੋਂ ਆਏਗੀ ਕਦੋਂ ਆਏਗੀ ਇਨਵੇਰਟਰ ਡਾਊਨ ਹੋ ਜਾਏ ਕਦੋਂ ਆਏਗੀ। ਮੈ ਆ ਜਾਏਗੀ ਸਬਰ ਕਰੋ ਅੱਜ ਕੱਲ ਨਾ ਸਹਿਣਸ਼ਕਤੀ ਨੀ ਹੈਗੀ ਕਿਸੇ 'ਚ ਪੈਲੇ ਲਾਈਟ ਚਲੀ ਜਾਣੀ ਆਪਾਂ ਬਾਰ
ਪੈਲੇ ਵੇਨਨ ਹਾਂ ਨਾ-ਨਾ ਸਾਨੂੰ ਪਤਾ ਈ ਨੀ। ਕਿਸ ਹੁੰਦਾ ਕਿੱਥੇ ਖੇਲਣੇ ਹ ਕਿੱਥੇ ਅਸੀਂ ਆਪਣੀ ਮਾਵਾਂ ਨਾਲ ਕੰਮ ਕਰਾ ਦਿੰਦੇ ਸੀ। ਕਿੱਥੇ ਪਤਾ ਈ ਨਈ ਹੁੰਦਾ ਸੀ ਸਾਡੀ ਮਾਵਾਂ ਨੂੰ ਵੀ ਹੋਸ਼ ਨਈ ਸੀ ਹੁੰਦੀ ਕੰਮ ਕਿੱਥੇ ਮੁੱਕ ਗਿਆ ਕੀ ਹੋ ਗਿਆ।
ਨਾ ਅਗਰ ਕਿਸੇ ਕਾਰ ਇਨਵੇਟਰ ਅਗਰ ਪੈਲੇ ਕਿਸੇ ਅਗਰ ਘਰ ਇਨਵੇਟਰ ਵੀ ਹੁੰਦਾ ਸੀ ਨਾ ਆਪਾਂ ਸੋਚਦੇ ਸੀ ਨਾ ਵੀ ਪਤਾ ਨੀ ਕਿੰਨੇ ਵੱਡੇ ਜੇ ਮਹਾਰਾਜਾ ਘਰ ਹੈਗੇ ਨੇ ਇਨਵੇਟਰ ਆਪਾਂ ਗਰੀਬ ਆਂ ਲੇਕਿਨ ਅੱਜ ਐਸਾ ਕੁਛ ਨੀ ਆ।
ਦੇ ਅਸੀਂ ਹੈ ਈ ਇਨਾਂ ਦੇ ਘਾਰ ਟੀ ਵੀ ਵੀ
ਹਾਂਜੀ ਨਾਲ ਵਾਲੇ ਪੜੋਸੀਆਂ ਦੇ ਘਰ ਵੇਖ ਖਾਣਾ ਟੀ ਵੀ ਜਾ ਕੇ ਹੈਂ ਇੱਧਰ ਉਧਰ ਦੇ ਦੇਖ ਆਣਾ। ਲੇਕਿਨ ਅੱਜ
ਹਾਂ ਰੰਗੋਲੀ ਦੇਖਣਾ ਚਿੱਤਰਹਾਰ ਦੇਖਣਾ। ਮਹਾਭਾਰਤ ਦੇਖਣਾ ਇੰਨਾ ਕੁਛ ਅੱਜ ਕੱਲ੍ਹ ਦੇ ਚੀਜ਼ਾਂ ਈ ਖਤਮ ਹੋਗੀਆਂ ਸਭ ਕੁਝ ਪੈਲੇ ਵਾਲਾ ਸ਼ਮੇ
ਟੀ ਵੀ ਹੈਗੀ ਸੀ ਜਿੰਨੀਆਂ ਚੀਜ਼ਾਂ ਵੱਧਦੀਆਂ ਨੇ ਔਰ ਅੱਜ ਕੱਲ੍ਹ ਟੀ ਵੀ ਫੋਨ ਇੰਨੇ ਵੱਧ ਗਏ ਨੇ ਕਿ ਹਰ ਇੱਕ ਬੱਚੇ ਨੂੰ ਚਸ਼ਮਾ ਲੱਗਿਆ ਹੰਡਰਡ
ਅੱਜ ਕੱਲ੍ਹ ਦੇ ਬ ਜੰਮਦੇ ਬੱਚੇ ਨੂੰ ਵੀ ਤੁਸੀ ਕਹੋ ਨਾ ਜੰਮਦਾ ਬੱਚਾ ਵੀ ਫੋਨ ਵੇਖਦਾ ਤੁਸੀ ਸਈ
ਹਾਂਜੀ-ਹਾਂਜੀ ਔਰ-ਔਰ ਅੱਜ ਕੱਲ੍ਹ ਦੇ ਪੇਰੈਂਟਸ ਵੀ ਤਾਂ ਦੇਖੋ ਨਾ ਤੁਸੀ ਅਹ ਬੱਚੇ ਨੂੰ ਬੁਲਾਉਣ ਵਾਸਤੇ ਨਾ ਫੋਨ ਫੜਾ ਦੇਣ ਗੇ ਹੱਥ ਕਿਚਨ ਬਈ ਓ ਫੋਨ ਵੇਖਦਾ ਰਵੇ ਫੋਨ ਵੇਖਦਾ ਰਾਂ ਮੈਂ ਤੇ ਮੈਂ ਆਪਣਾ ਕੰਮ ਕਰਦੀ ਰਵਾਂ। ਔਰ ਪੈਲੇ ਐਸਾ ਕੁਛ ਨੀ ਹੁੰਦਾ ਸੀ ਕੱਚੇ ਘਰ ਹੁੰਦੇ ਸੀਗੇ ਬੱਚੇ ਨੂੰ ਐਵੇਂ ਛੱਡ ਦੇਣਾ ਬੱਚਾ ਖੇਲ
ਰੋਂਦੇ ਰੈਂਣਾ ਬੱਚਿਆਂ ਨੇ ਕਿੰਨਾ ਕੁਛ ਕਰਦੇ ਰੈਣਾ ਅਸੀ ਸਾਡਾ ਟੈਮ ਕੀ ਬੋਤ ਅੱਛਾ ਹੈਗਾ ਸੀ, ਬੋਤ ਵਧੀਆ ਟੈਂਮ ਸੀ। ਹੁਣ ਤਾਂ ਬਿਲਕੁਲ ਬੇਕਾਰ ਹੋ ਗਿਐ।
ਮਜ਼ਬੂ, ਮਜ਼ਦੂਰੀ ਕਰਦੇ ਨੇ ਜਨਾਨੀਆਂ ਕਰਦੀਆਂ ਨੇ ਕਰਦੀਆਂ ਨੇ ਨਾ ਮਜ਼ਦੂਰੀ ਨਿੱਕੇ ਬੱਚੇ ਨਾਲ।
ਕੋਈ ਓਨਲਾਈਨ ਕੰਮ ਕਰ ਰਿਐ, ਕੋਈ ਦੂਜਾ ਕੰਮ ਕਰ ਰਿਆ, ਕੋਈ ਕੁਛ ਕੰਮ ਕਰ ਰਿਐ।
ਕਾਨ ਬਣਾਦੇ ਕੋਈ ਰੋੜੀ ਕੁੱਟ ਰੀਆਂ ਨੇ, ਕੋਈ ਮਜ਼ਦੂਰੀ ਕਰ ਰੀਆਂ ਨੇ, ਉਨਾਂ ਦੇ ਨਾਲ- ਨਾਲ ਨਾ, ਬੱਚੇ ਆਪਣੇ ਛੋਟੇ ਨਾਲ ਈ ਲੈ ਕੇ ਆਂਦੇ ਨੇ, ਔਰ ਓ ਬੱ ਬੱਚੇ ਨਾ ਐਵੇਂ ਖੇਲਦੇ ਨੇ ਵਿਚਾਰੇ ਬੈਠੇ ਮੈਂ ਆਪਣੇ ਬੱਚਿਆਂ ਨੂੰ ਦਿਖਾ ਨੀ ਆ ਮੈਂ ਕਿਆ ਦੇ ਖਨਾ ਬੱਚਿਆਂ ਨੂੰ ਬਾਈ ਕਿਵੇਂ ਐ ਆਪਣਾ ਟਾਈਮ ਪਾਸ ਕਰਦੇ ਪਏ ਨੇ ਬੱਚੇ ਦੇਖੋ ਹੈ ਰੋਂਦੇ ਪਏ ਨੇ।
ਮਗਰ ਤੁਸੀ ਏ ਵੀ ਦੇਖੋ ਨਾ ਬੱਚੇ ਨੂੰ ਕੁੱਛ ਹੁੰਦਾ ਵੀ ਨੀ ਐ, ਅੋਰ ਸਾਡੇ ਬੱਚੇ ਨੂੰ ਜਰਾ ਇੰਨਾ ਕੁ ਛ ਹੋਜੇ ਤਾਂ ਅਸੀ ਖੁੱਦ ਡਰ ਜਾਂਨੇ ਆ, ਹਾਏ ਬੱਚੇ ਨੂੰ ਐ ਹੋ ਗਿਆ, ਹਾਏ ਬੱਚੇ ਨੂੰ ਤੇ ਅਸੀ ਬ ਚੇ ਬਾਰ ਗਲੀਆਂ ਚ ਜਾਣਗੇ ਸਾਡੀਆਂ ਅਸੀ ਖੁਦ ਰੋਕ ਦਣੇ ਆ ਕਿਉਂ ਜਾਂਦੇ ਗਰਮੀ ਚ ਇੰਨੀ ਗਰਮੀ ਲੱਗੇਗੀ ਤੁਹਾਨੂੰ ਯੇ ਹੋਏਗਾ ਅਸੀਂ ਖੁਦ ਈ ਟੋਕਾ-ਟਾਕੀ ਕਰਦੇ ਆ ਬੱ ਬੱਚਿਆਂ ਨੂੰ ਸਈ ਦੇਖਿਆ ਜਾਏ ਨਾ ਅਸੀ ਖੁਦ ਈ ਰੋਜ਼ ਮਗਰ ਮਜ਼ਦੂਰਾਂ ਦੇ ਬੱਚਿਆਂ ਨੂੰ ਦੇਖੋ ਕਦੇ
ਮੈਂ ਕੈਨੀ ਆ ਓ ਸੇਫ਼ ਨੇ ਓ ਸੇਫ਼ ਨੇ ਸਾਡੇ ਵਰਗੇ ਬੱਚੇ ਸੇਫ਼ ਨੀ ਹੈਗੇ।
ਹਾਂ।
ਰੇਂਦੇ ਓ ਨਾ ਆਵਾਜ਼।
ਹਾਂ ਸਾਡੇ ਓ ਜਾਦਾ ਬੱਚੇ ਵਧੀਆ ਰੈਂਦੇ ਨੇ ਓ ਸਰਦੀ ਚ ਦੇਖ ਲੋ ਤੁਸੀ ਘੁੰਮਦੇ ਖੇਲਦੇ ਰੈਂਦੇ ਨੇ, ਓ ਮਗਰ ਧਿਆਨ ਨੀ ਰੱਖਦੇ ਅਸੀ ਲੋਕ ਕੇਅਰ ਬੜੀ ਕਰਦੇ ਆ ਨਾ ਬੱਚਿਆਂ ਦੀ ਤੇ ਇਸ ਕਰਕੇ ਸਾਡੇ ਬੱਚੇ ਜਲਦੀ ਬਿਮਾਰ ਹੋ ਜਾਂਦੇ ਨੇ।
ਕੁਛ ਵੀ, ਮੂੰਹ ਚੋਂ ਕੱਢਣ ਤੋਂ ਪੈਲੇ ਆਪਾਂ ਆਪਣੇ ਬੱਚਿਆਂ ਦੇ ਅੱਗੇ ਰੱਖ ਦਿੰਨੇ ਆ ਓ ਵਿਚਾਰਿਆਂ ਨੂੰ ਜੇ, ਰੁੱਖੀ ਮਿਲੇ ਸੁੱਖੀ ਮਿਲੇ ਓਨਾਂ ਨੂੰ ਵੇਖੋ ਗੇ ਨਾ ਸੁੱਕੀ ਰੋਟੀ ਵੀ ਵਿਚਾਰੇ ਮੂੰਹ ਚ ਪਾਈ
ਹਾਂ, ਓ ਖਾਂ ਲੈਂਦੇ, ਖਾਂ ਲੈਂਦੇ।
ਹਾਂਜੀ, ਅੱਜ ਵੀ ਮੈਂ ਕੜੀ ਚਾ
ਬੱਚਿਆਂ ਦੇ ਨਖਰੇ ਈ ਬੜੇ ਹੁੰਦੇ ਨੇ, ਸਾਡੇ ਲੋਕ ਬੱਚਿਆਂ ਦੇ ਨਖਰੇ ਬੜੇ ਨੇ ਯੇ ਨੀ ਖਾਣਾਂ ਬੋ ਨੀ ਖਾਣਾ ਐਸੇ ਨੀ ਕਰਨਾ ਹਾਂ ਯੇ ਬੱਚੇ ਕਰਦੇ ਸਾਡੇ ਘਰ ਦੇ ਬੱਚੇ ਇੰਜ ਈ ਹੈਗੇ ਨੇ। ਤੁਹਾਨੂੰ ਪਤਾ ਤੇ ਹੀ ਐ ਨਾ ਉਨਾਂ ਸੋਣ ਦਾ ਪ ਨਾ ਉਨ੍ਹਾਂ ਕੁਛ ਹਾਂਜੀ
ਤੁਹਾਡੀ ਮੋਰਨਿੰਗ ਰੂਟੀਨ ਵਗੈਰਾ ਕੀ ਐ?
ਮੇਰੀ ਮੋਰਨਿੰਗ ਰੂਟੀਨ ਸਵੇਰੇ ਉੱਠਣਾ ਛੱਤ ਦੇ ਸੈਰ ਵਗੈਰਾ ਕਰਨਾ। ਦੁਆਰੇ ਜਾਣਾ, ਬੱਚਿਆਂ ਨੂੰ ਚਾਅ- ਚੂ ਦੇਣਾ ਬੱਚਿਆਂ ਦੇ ਨਾਲ ਨਾਸ਼ਤਾ-ਨੁਸ ਤਾ ਦੇਣਾ, ਨਾ ਬੱਚੇ ਸਕੂਲ ਭੇਜਣਾ, ਕੋਲੇਜ ਭੇਜਣਾ ਫੇਰ ਓਦੇ ਬਾਦ ਆਪਣਾ ਕੰਮ ਕਰਨਾ ਫਿਲਹਾਲ ਤੇ ਹਲੇ ਸਕੂਲ ਕੋਲੇਜ ਬੰਦ ਪਏ ਦੇ ਨੇ, ਪੱਚੀ ਛੱਬੀ ਨੂੰ ਖੁੱਲ੍ਹਣਗੇ।
ਕਿਵੇਂ ਹੋਰ, ਸਾਰਾ ਦਿਨ ਮੇਰੀ ਵੀ ਮੋਰਨਿੰਗ ਰੂਟੀਨ ਨਾ ਐਦਾਂ ਈ ਚੱਲ
ਹਾਂ, ਸਾਡਾ ਪੂਰਾ ਦਿਨ ਇੰਝੇ ਨਿਕਲ ਜਾਂਦੈ। ਮੇਰੇ ਕੋਲ ਜਦੋਂ ਪੀਜੀ ਵਾਲੇ ਬੱਚੇ ਔਨਦੇ ਨੇ ਹਾਂ, ਜਦੋਂ ਮੇਰੇ ਕੋਲ ਪੀਜੀ ਵਾਲੇ ਬੱਚੇ ਹੁੰਦੇ ਨੇ ਤਾਂ ਮੈਨੂੰ ਬਿਲਕੁਲ ਟਾਈਮ ਨੀ ਮਿਲਦਾ ਪੂਰਾ ਦਿਨ ਮੇਰਾ ਕਿਚਨ ਵਿੱਚ ਈ ਨਿਕਲ ਜਾਂਦੈ। ਹਾਂਜੀ-ਹਾਂਜੀ, ਠੀਕ ਐ ਜੀ ਸਸ ਸ਼੍ਰੀ ਕਾਲ ਜੀ ਸਸ ਸ਼ੀ